ਹੂੰ। ਹੈਲੋ, ਹਾਂਜੀ ਸਾਸਰੀ ਕਾਲ।
ਕਿਵੇ ਆਂ ਭੈਣ ਜੀ, ਹਾਂਜੀ ਭੈਣ ਜੀ ਆਸ਼ਰੀ ਕਾਲ ਕੀ ਹਾਲ-ਚਾਲ ਨੇ?
ਹੈਲੋ।
ਹਾਂਜੀ, ਭੈਣ ਜੀ।
ਭੈਣ ਜੀ ਸਾਸਰੀ, ਤੁਹਾਡੀ ਆਵਾਜ਼ ਬੜੀ ਘੱਟ
ਹਮ। ਹਾਂਜੀ ਭੈਣ ਜੀ, ਘੱਟ ਆਂਦੀ ਪਈ ਆਵਾਜ਼, ਹੁਣ ਭੈਣ ਜੀ ਸਹੀ ਏ।
ਹਾਂਜੀ-ਹਾਂਜੀ ਹੁਣ ਠੀਕ ਏ, ਭੈਣ
ਓ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ ਐ, ਵਿੱਚ-ਵਿੱਚ।
ਹੋਰ ਸੁਣਾਓ, ਕੀ ਹਾਲ-ਚਾਲ ਤੁਹਾਡਾ?
ਬਸ ਵਧੀਆ ਭੈਣ ਜੀ, ਅਸੀਂ ਉਹ ਅੱਜ-ਕੱਲ੍ਹ
ਕੁਛ ਨ੍ਹੀ ਬਸ ਭੈਣ ਜੀ, ਸਵੇਰੇ ਬੜਾ ਵਧੀਆ ਮੌਸਮ ਹੋਇਆ ਦਾ ਸੀਗਾ ਤੇ ਅਹ ਇੱਕ ਇੱਕੋਦਮ ਹੁਣ ਧੁੱਪ ਨਿਕਲ ਗੀ ਤੇ ਗਰਮੀ ਵੱਧ ਗੀ ਏ, ਫੇਰ ਭੈਣ ਜੀ।
ਉਹ ਬਾਅਦ ਚੋ' ਬੱਦਲ, ਸਵੇਰੇ ਬੱਦਲ ਸੀ ਨਾ ਫੇਰ ਬਾਅਦ ਚੋ' ਧੁੱਪ ਨਿਕਲ ਆਈ। ਤੇ ਹੁਣ ਫੇਰ ਦੁਬਾਰਾ ਗਰਮੀ ਹੋ ਗਈ।
ਹਾਂਜੀ ਪੈਣ ਜੀ ਇੱਦਾਂ ਨਾ ਬੜਾ ਮੌਸਮ ਵਧੀਆ ਜੇਹਾ ਨਈ ਲੱਗਦਾ। ਫੇਰ ਨਾ ਗਰਮੀ- ਗਰਮੀ ਜੀ ਪਸੰਦ ਨੀ। ਤਾਨੂੰ ਤੁ ਤਾਡੇ ਨਾਲ ਵੀ ਇਦਾਂ ਈ ਹੁੰਦਾ ਪੈਣ ਜੀ।
ਕਿੱਦਾਂ?
ਤੁਹਾਨੂੰ ਵੀ ਗਰਮੀ ਨੀ ਤਾਨੂੰ ਵੀ ਏਦਾਂ ਹੀ ਜਦੋਂ ਮੌਸਮ ਬਦਲ ਜੇ। ਤਾਂ ਵਧੀਆ ਨੀ ਲੱਗਦਾ ਪੈਣ ਜੀ।
ਹਾਂਜੀ- ਹਾਂਜੀ ਫੇਰ ਉਹ ਫੇਰ ਬੰਦਾ ਬਾਹਰ ਤੇ ਨਿਕਲ ਹੀ ਨੀ ਸਕਦਾ, ਘਰ ਹੀ ਰਹਿੰਦਾ ਏ।
ਹਾਂਜੀ ਪੈਣ ਜੀ ਇਹ ਤਾਂ ਗੱਲ ਬਿਲਕੁਲ ਸਹੀ ਕੀ ਤੁਸੀਂ। ਕਿਉਂਕਿ ਇੰਨੀ ਗਰਮੀ ਬਚੇ ਬਾਹਰ ਨਿਕਲ ਵੀ ਨ ਮੌਸਮ ਹੀ ਇੰਨਾ ਗਰਮ ਹੋ ਗਿਆ ਹੋਆ ਐ। ਤੇ ੳਤੋ ਮੌਸ ਸਮ ਦੀ ਵਜੇ ਦੇ ਨਾਲ ਸੂਰਜ ਇੰਨਾ ਤੇਜ਼ ਆਂਦਾ ਯਾ। ਤੇ ਉਹਦੇ ਨਾਲ ਲੋਕਾਂ ਨੂੰ ਸਕੀਨ ਬਿਮਾਰੀਆਂ ਵੀ ਹੋ ਸਕਦੀਆਂ ਨੇ ਪੈਣ ਜੀ, ਤੇ ਜਿੰਨਾ ਹੋ ਸਕੇ ਅੰਦਰ ਰਹਿ ਸਕ ਕਿ ਬੰਦਾ ਇਹ ਤਾਂ ਵਧੀਆ ਹੀ ਹੈ ਕੇ ਅੰਦਰ ਹੀ ਰਹਿਣ।
ਹਾਂਜੀ ਪੈਣ ਜੀ।
ਹਾਂਜੀ-ਹਾਂਜੀ ਮੈਂ ਕਿਆ ਤਹਾਨੂੰ ਵੀ ਅੰਦਰ ਈ ਰਹਿਣਾ ਚਾਹੀਦਾ।
ਹਾਂਜੀ ਪੈਣਜੀ ਅਸੀਂ ਅੰਦਰ ਈ ਰਹਿੰਨੇ ਆ, ਅਸੀਂ ਬੋਹਤਾ ਬਾਹਰ ਵੀ ਨਈ ਜਾਂਦੇ।
ਹਾਂ ਕਿਉਂਕਿ ਕਈਆਂ ਨੂੰ ਨਾ ਫੇਰ ਅਹ ਜਿੱਦਾਂ ਉਹ ਸਕਿੰਨ ਦੇ ਉੱਤੇ ਕਾਲੇ- ਕਾਲੇ ਧੱਬੇ ਆਣ ਲੱਗ ਕਾਫ਼ੀ ਜਾੱਦਾ ਲੋਕੀ ਧੁੱਪ ਚ ਜਿਹੜੇ ਰਹਿੰਦੇ ਆ ਗਰਮੀਆਂ। ਦੇ ਵਿੱਚ ਨਾ ਫੇਰ ਉਹਨਾਂ ਦੀ ਸਕਿੰਨ ਡਲ ਹੋਣ ਲੱਗਦੀ
ਓ ਐਮ ਜੀ। ਹਾਂਜੀ ਉਹ ਤੇ ਆ ਹੀ ਐ, ਕੀ ਕਰੇ ਫੇਰ ਕੰਮ- ਕਾਰ ਲਈ ਜਾਣਾ ਵੀ ਪੈਂਦਾ ਪੈਣ ਜੀ ਘਰੋਂ ਬਾਹਰ।
ਹਾਂਜੀ ਪੈਣ ਜੀ ਫੇਰ ਜਦੋਂ ਜਾਣਾ ਹੁੰਦਾ ਉਦੋਂ ਚੁੰਨੀਆਂ ਲਪੇਟ ਲਿਆ ਕਰੋ ਪੈਣ ਜੀ ਹੋਰ ਤਾਂ ਫੇਰ ਇਸ ਤੋਂ ਵਧੀਆ ਉਹਦਾ ਇਲਾਜ ਨੀ ਹੈਗਾ ਸੂਰਜ ਤੋਂ ਬੱਚਨ ਨੂੰ। ਚੁੰਨੀ ਨੂੰ ਥੋੜਾ ਗਿੱਲਾ ਕਰਕੇ ਮੂੰਹ ਤੇ ਲਪੇਟ ਲੋ।
ਬੜੀ ਸੋਹਣੀ ਪੇਂਟਿੰਗ ਕਰਦੇ ਹੋ, ਕੀ ਕਹਿੰਦੇ ਨੇ ਉਹ ਪੀਓ ਪੀ ਵਾਲੀ ਪੇਂਟਿੰਗ ਕਰਦੇ ਹੋ, ਕਿੱਦਾਂ ਕਰਦੇ ਓ?
ਪੈਣ ਜੀ ਉਹ ਨਾ ਟੈਕਸਚਰ ਆਰਟ ਹੁੰਦਾ, ਪੈਣ ਜੀ ਉਹ। ਇੱਕ ਤਰੀਕੇ ਦੀ ਨਾ, ਮੈਂ ਛੋਟੇ ਹੁੰਦੇ ਪੇਂਟਿੰਗ ਬੜੀ ਕਰਦੀ। ਮੈਂ ਵਿੱਚ ਇੱਕੋ ਦਾਮ ਛੱਡ ਤੀ ਫੇਰ ਨਾ ਮੈਂ ਐਹੀ ਰੀਲਾਂ ਰੂਲਾਂ ਤੇ ਦੇਖੀ ਸੀ ੳ ਭੈਣ ਜੀ, ਇੰਸਟਾਗ੍ਰਾਮ 'ਤੇ ਨਾ ਨੈੱਟ ਦੇ ਉੱਤੇ ਦੇਖੀ ਆ ਪੇਂਟਿੰਗਾਂ ਤਾਂ ਫੇਰ ਮੈਂ ਉਸ ਤੋਂ ਬਾਦ ਪੈਣ ਜੀ ਅ ਆਪ ਘਰ ਸਮਾਨ ਲੈ ਕੇ ਆਈ ਬਜ਼ਾਰੋਂ ਖ਼ਰੀਦ ਕੇ। ਤਾਂ ਮੈਂ ਆਪਣੀ ਵੱਡੀ ਪੈਣ ਹ ਮਦਦ ਲਿੱਤੀ ਸੀਗੀ ਤਾਂ ਉਹਦੇ ਨਾਲ ਆਪਾਂ ਟੈਕਚਰ ਆਰਟ ਬਣਾਇਆ ਪੈਣ ਜੀ। ਉਹ ਨਾ ਇੱਕ ਪਾਈਪਿੰਗ ਬੈਗ ਹੁੰਦਾ ਆ ਪੈਣ ਜੀ, ਇੱਕ ਨਾ ਬੈਗ ਮੋਮ ਜਾ ਪਿਆ ਲਿਫਾਫਾ ਉਹਦੇ ਵਿੱਚ ਜਿਹੜਾ ਆਪਾਂ ਬਣਾਇਆ ਹੁੰਦਾ ਨਾ ਪੇਸਟ ਜੀ ਪੀ ਓ ਪੀ ਵਾਲੀ ਗੂੰਦ ਤੇ ਚਿੱਟੇ ਪੇਂਟ ਦੇ ਨਾਲ।
ਅੱਛਾ ਕਿੱਦਾਂ ਬਣਾਉਂਦੇ ਓ, ਟੈਕਸਚਰ ਕਿੱਦਾਂ ਬਣਾਉਂਦੇ ਓ?
ਹਾਂਜੀ ਪੈਣ ਜੀ ਉਹੀ ਦੱਸਰੀ ਆਂ ਤਹਾਨੂੰ ਕਿਵੇਂ ਬਣਾਂਦੇ ਟੈਕਸ
ਹਾਂਜੀ।
ਉਹ ਇੱਕ ਪੀ ਓ ਪਹਿਲਾਂ ਤੁਸੀਂ ਭ ਪੀਓ ਪੀ ਲੈਣੀ ਹੈ ਫਿਰ ਉਹ ਪਹਿਲਾਂ ਤੁਸੀਂ ਭੈਣ ਜੀ ਗਲੂ ਲੋ ਗਲੂ ਇੱਕ ਨਾ ਭਾਂਡੇ ਚ ਗਲੂ ਲੈਣੀ ਹੈ। ਉਹਦੇ ਵਿੱਚ ਨਾ ਥੋੜ੍ਹਾ ਜਿਆ ਤੁਸੀ ਪਾਣੀ ਪਾਉਂਣਾ ਤਾਂ ਕਿ ਗਲੂ ਦੇ ਟੈਕਸਚਰ ਜਿਹੜਾ ਨਾ ਥੋੜ੍ਹਾ ਪਤਲਾ ਹੋ ਜੇ। ਫਿਰ ਉਸ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਪਾਣੀ ਪੀਓ ਪੀ। ਫਿਰ ਉਹਨੂੰ ਨਾ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਨਾ ਪੇਂਟ ਪਾਣਾ ਏ ਚਿੱਟਾ ਤਾਂ ਕਿ ਉਹਦਾ ਰੰਗ ਚਿੱਟਾ ਹੋ ਜਾਵੇ ਫਿਰ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਤੁਸੀਂ ਨਾਲ ਈ ਪਾਈਪਿੰਗ ਬੈਗ 'ਚ ਭੈਣ ਜੀ ਜੇ ਉਹਨੂੰ ਹਵਾ ਲੱਗ ਗਈ ਨਾ ਭੈਣ ਜੀ ਤੇ ਉਹ ਖ਼ਰਾਬ ਹੋ ਜੇਗਾ।
ਅੱਛਾ? ਭੈਣ ਜੀ,
ਹਾਂਜੀ, ਫਿਰ ਉਸ ਤੋਂ ਬਾਅਦ ਤੁਸੀਂ ਇੱਕ ਬੋਰਡ ਦੇ ਉੱਤੇ ਨਾ ਡਰੋ ਕਰ ਜੋ ਤੁਸੀਂ ਬਣਾਉਣਾ ਹੁੰਦਾ, ਜਿੱਦਾਂ ਮੈਂ ਤਾਂ ਸਨਫਲਾਵਰ ਬਣਾਇਆ ਸੀ ਸੂਰਜਮੁਖੀ ਦਾ ਫੁੱਲ ਨਾ ਤੇ ਉਹ ਡਰੋ ਕਰਨ ਡਰੋ ਕਰਨ ਤੋਂ ਬਾਅਦ ਫਿਰ ਤੇ ਉਹ ਬੈਗ ਦੇ ਨਾਲ ਏਦਾਂ ਏਦਾਂ ਆਪਾਂ ਲਾਈਨਾਂ ਬਣਾਨੀਆਂ, ਤੇ ਬਰੱਸ਼ ਦੇ ਨਾਲ ਉਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਨਾ ਸਜਾ ਦੇਣਾ ਉਹਨੂੰ ਫੇਰ ਜਦੋਂ ਸੁੱਕ ਜੇ ਤਾਂ ਆਪਾਂ ਪੇਂਟ ਕਰ ਸਕਦੇ ਆਂ ਆਪਣੀ ਮਰਜ਼ੀ ਦੇ ਰੰਗ ਭਰ ਸਕਦੇ ਆਂ ਵਿੱਚ ਹਾਂਜੀ ਭੈਣ ਜੀ।
ਠੀਕ ਏ।
ਤਾਂ ਹੀ ਮੈਂ ਕਿਹਾ ਦੇਖਾ ਤੇ ਸਈ ਕਿ ਭੈਣ ਜੀ ਨੇ ਬੜੀ ਸੋਹਣੇ ਸੂਣੀਆਂ ਵੇ ਆਰਟ ਕਰਦੇ ਨੇ। ਤਾਂ ਹੀ ਮੈਂ ਆਪ ਕਿਹਾ ਚੱਲ ਪੁੱਛ ਹੀ ਲਈਏ ਕਿੱਦਾਂ ਦਾ ਕਰਦੇ ਨੇ।
ਹਾਂਜੀ, ਭੈਣ ਜੀ ਜੇ ਤੁਹਾਨੂੰ ਵੀ ਚਾਹੀਦਾ ਹੋਏ ਤਾਂ ਤੁਸੀਂ ਵੀ ਦੱਸਣਾ, ਭੈਣ ਜੀ ਆਪਾਂ ਤੁਹਾਡੇ ਲਈ ਵੀ ਬਣਾ ਦਾਂਗੇ।
ਹਾਂਜੀ-ਹਾਂਜੀ, ਕੋਈ ਨੀ ਭੈਣ ਜੀ ਅਸੀਂ ਵੀ ਜ਼ਰੂਰ ਬਣਵਾਵਾਂਗੇ। ਤਿੰਨ-ਚਾਰ ਕੱ ਕੱਠੀਆਂ ਬਣ ਜਾਣ ਤੇ ਫੇਰ ਤੇ ਚੱਲ ਬੰਦਾ ਕਹਿੰਦਾ ਵੇ ਉਹ ਤਿੰਨ-ਚਾਰ ਕੱਠੀਆਂ ਬਣ ਗਈਆਂ ਨੇ। ਤੇ ਫੇਰ ਉਹ ਘਰਾਂ ਚ ਵੀ ਲਗਾ ਲੈਂਦਾ ਵੇ ਅੱਜ-ਕੱਲ ਲੱਗਦੀਆਂ ਨੇ ਅੱਛੀਆਂ ਲੱਗਦੀਆਂ ਨੇ।
ਹਾਂਜੀ-ਹਾਂਜੀ। ਤੁਹਾਨੂੰ ਨਾ ਮੈਂ ਭੇਜ ਦਵਾਂਗੀ ਤੁਸੀਂ ਮੈਨੂੰ ਡਿਜ਼ਾਇਨ ਭੇਜ ਦੇ ਨਾ ਮੈਂ ਤੁਹਾਨੂੰ ਓਦਾਂ ਬਣਾ ਕੇ ਕੇ ਪੇਜ ਦਾਂਗੀ ਭੈਣ ਜੀ।
ਬੰਦਾ ਘਰਾਂ ਚ ਮੜਾ ਕੇ ਲਾ ਲੈਂਦਾ ਵੇ, ਸੋਹਣੀਆਂ ਲੱਗਦੀਆਂ ਫੋਟੋਆਂ।
ਹਾਂਜੀ-ਹਾਂਜੀ, ਭੈਣ ਜੀ ਵਧੀਆ-ਵਧੀਆ ਲੱਗਦੀਆਂ ਨੇ ਬੜੀਆਂ ਹੈ ਨਾ। ਹੋਰ ਭੈਣ ਜੀ? ਹੋਰ ਕੋਈ ਤੁਸੀਂ ਵਿੱਚ ਕੋਈ ਇੱਦਾਂ ਦੀ ਸਕੀਲ ਕੋਈ ਵਧੀਆ ਜੀ?
ਹਾਂਜੀ।
ਤੁਸੀਂ ਨਹੀਂ ਕੋਈ ਵਧੀਆ ਮੈਂ ਕਿਹਾ ਹੋਰ ਕੋਈ ਤੁਸੀਂ ਜਾਂ ਕੋਈ ਵਧੀਆ ਚੀਜ਼ ਹੀ ਨਹੀਂ ਸਿੱਖੀ ਨਵੀਂ?
ਨਾ ਭੈਣ ਜੀ ਅਸੀਂ ਕਿੱਥੇ ਘਰ ਕੰਮਾਂ ਚ ਹੀ ਟੈਮ ਨਿਕਲ ਜਾਂਦਾ ਆ।
ਹਾਂਜੀ, ਭੈਣ ਜੀ ਇਹ ਨਵੀਆਂ ਚੀਜ਼ਾਂ ਸਿੱਖਣ ਨੂੰ ਵੀ ਨਾ ਟਾਈਮ ਚਾਹੀਦਾ ਹੁੰਦਾ ਆ
ਹਾਂਜੀ, ਉਹ ਟੈਮ ਚਾਹੀਦਾ ਅਸੀ ਘਰ ਦੇ ਕੰਮ ਹੀ ਲੱਗੇ ਰਹਿੰਨੇ ਆ, ਇਹ ਤੇ ਅੱਜ-ਕੱਲ ਦੇ ਬੱਚੇ ਜਿਹੜੇ ਹੁੰਦੇ ਨਾ ਕੁੜੀਆਂ ਅੱਜ- ਕੱਲ ਦੀਆਂ, ਉਹ ਸਿੱਖ ਜਾਂਦੀਆਂ ਛੇਤੀ।
ਹਾਂਜੀ- ਹਾਂਜੀ ਭੈਣ ਜੀ, ਬਿਨਾਂ ਤਾਂ ਬਿਨਾਂ ਟਾਈਮ ਤੋਂ ਤਾਂ ਨਾ ਬ, ਕੁਛ ਨਹੀਂ ਸਿੱਖ ਸਕਦਾ, ਉਹਨੂੰ ਸਿੱਖਣ ਨੂੰ ਵੀ ਟਾਈਮ ਚਾਹੀਦਾ ਹੁੰਦਾ।
ਹਾਂਜੀ- ਹਾਂਜੀ
ਹੋਰ ਭੈਣ ਜੀ ਤੁਸੀਂ ਸੁਣਾਓ, ਅੱਜ ਕੀ ਕੀਤਾ।
ਬਸ ਅੱਜ ਰੋਟੀ ਪਾਣੀ ਬਣਾਈ, ਦੁਪਹਿਰੇ ਬਣਾਈ ਅਸੀਂ ਅਰਬੀ
ਅੱਛਾ
ਹਾਂ, ਅਸੀਂ ਅਰਬੀ ਮਸਾਲੇ ਵਾਲੀ ਬਣਾਦੇ ਹੁੰਨੇ ਆਂ। ਕਈ ਬਣਾਉਂਦੇ ਨੇ ਓਦਾਂ, ਸੁੱਕੀ ਅਰਬੀ ਲੰਬੇ ਪਿਆਜ ਚੀਰ ਕੇ, ਸੁੱਕੀ- ਸੁੱਕੀ ਬਣਾਉਂਦੇ ਨੇ। ਤੇ ਉਹਦੇ ਨਾਲ ਪਾਉਂਦੇ ਨੇ ਰੇਇਹਤਾ। ਤੇ ਅਸੀਂ ਬਣਾਉਦੇ ਹਾਂ ਮਸਾਲੇ ਵਾਲੀ ਅਰਬੀ।
ਹੂੰਮ- ਹੂੰਮ, ਭੈਣ ਜੀ, ਵੈਸੇ ਨਾ ਸੁੱਕੀ, ਲੱਗਦੀ ਸਬਜ਼ੀ ਅਰਬੀ। ਸੁੱਕੀ ਲੱਗਦੀ ਹੈ, ਜਦੋਂ ਰੋਟੀ ਨਾ ਖਾਓ ਨਾ ਤੇ ਨਾਲ ਰਾਇਤਾ ਪਾ ਲੈਣਾ ਚਾਹੀਦਾ।
ਹਮ, ਅਸੀਂ ਮੈਂ ਸ਼ੁਰੂ ਤੋਂ ਜਦ ਹੀ ਵਿਆਹੇ ਆਏ ਆ ਇੱਧਰ ਰਾਇਤਾ ਦਾ ਐ ਵਾਲੀ ਸਬਜ਼ੀ ਨਾਲ ਪੈਂਦਾ ਹੀ ਨੀ ਹੁੰਦਾ ਸੀ, ਤੇ ਪਾਇਆ ਹੀ ਨਹੀਂ ਹੈਗਾ ਕਦੀ। ਹੁਣ ਕੋਈ ਨੀ ਅੱਗੋਂ ਦੀ ਪਾਲਾ ਕਰਾਂਗੇ, ਰਾਇਤਾ ਰੂਤਾ ਵੀ ਨਾਲ ਪਾਲਾ ਕਰਾਂਗੇ।
ਹਾਂਜੀ- ਹਾਂਜੀ,
ਬੱਚੇ ਲਾਈਕ ਕਰਦੇ ਨੇ ਨਾ ਰਾਇਤੇ ਨੂੰ, ਕੀ ਕਰਿਏ।
ਹਾਂਜੀ ਭੈਣ ਜੀ‌,
ਹਾਂਜੀ‌, ਹੋਰ ਭੈਣ ਜੀ, ਅ ਤੁਹਾਡੇ ਪਾਪਾ ਕੀ ਕੰਮ ਕਰਦੇ ਨੇ
ਆ, ਪਾਪਾ ਤਾਂ ਭੈਣ ਜੀ ਸਾਡੇ ਪਾਪਾ ਉਹ ਉਹ ਇੱਕ, ਬਿਜ਼ਨਸ ਕਰਦੇ ਨੇ ਬਿਜ਼ਨਸ।
ਅੱਛਾ ਬਿਜਨਸ ਮੈਨ ਨੇ ਤੁਹਾਡੇ ਪਾਪਾ, ਚਲੋ ਵਧੀਆ।
ਹਾਂਜੀ, ਭੈਣ ਜੀ‌, ਭਾਂਡਿਆਂ ਦਾ ਬਿਜਨਸ ਹੈ ਅਪਨਾ।
ਅੱਛਾ ਤੁਹਾਡਾ ਭਾਂਡਿਆਂ ਦਾ ਬਿਜਨਸ ਹੇ, ਠੀਕ ਹੈੈ ਭੈਣ ਜੀ
ਹਾਂਜੀ- ਹਾਂਜੀ,
ਅੱਛਾ ਭੈਣ ਜੀ, ਹੋਰ ਤੁਸੀਂ ਕੱਪੜੇ ਕਿੱਥੋਂ ਲੈਂਦੇ ਹੋ ਭੈਣ ਜੀ।
ਭੈਣ ਜੀ, ਕੱਪੜੇ ਤਾਂ ਮੈਂ ਔਨਲਾਈਨ। ਕੀਟੀਆਂ ਅੱਜ -ਕੱਲ੍ਹ ਨਾ, ਫੋਨ ਦੇ ਫੋਨ ਚੋਂ ਹੀ ਦੇਖਦੀ ਪਈ ਹਾਂ ਮੋਬਾਈਲ ਫੋਨ। ਤੇ ਉਨਲਾਈਨ ਹੀ ਮੰਗਉਣੀ, ਤੇ ਮੈਂ ਸੋਚਿਆ, ਆਉਨ ਲੈ ਲਾ ਕੱਪੜੇ, ਬਜ਼ਾਰ ਜਾ ਨਹੀਂ ਸਕਦੀ ਐਏਡੀ ਗਰਮੀ ਦੇ ਵਿੱਚ ਭੈਣ ਜੀ।
ਅੱਛ, ਅੱਛਾ ਭੈਣ ਜੀ।
ਫੇਰ ਮੈਂ ਕਿਹਾ ਓਨਲਾਈਨ ਹੀ। ਨਿਊਯਰਕ।
ਅੱਛਾ ਘਰ ਹੀ ਫੇਰ ਮਤਲਬ ਕਿ ਔਨਲਾਈਨ ਓਦਾਂ ਸ਼ੋਪਿੰਗ ਕਰ ਲੈਂਦੇ ਔਨਲਾਈਨ।
ਹਾਂਜੀ ਭੈਣ ਜੀ ਘਰ ਹੀ ਫੜਾ ਦਿੰਦੇ ਨੇ ਸਮਾਨ ਸਮੂਨ। ਪੈਸੇ ਰਹਿ ਜਾਂਦੇ ਨਾਲ।
ਅੱਛਾ- ਅੱਛਾ ਭੈਣ ਜੀ, ਬਹੁਤ ਵਧੀਆ।
ਹਾਂ, ਹਾਂਜੀ, ਭੈਣ ਜੀ।
ਇਹ ਤੇ ਵਧੀਆ ਹੋਗਆਂ।
ਹਾਂਜੀ,
ਅੱਜ -ਕੱਲ ਮੈਂ ਕਿਹਾ, ਜਿਹੜੀ ਸੁਵਿਧਾ ਬਣਾ ਤੀ ਓਨਲਾਈਨ ਦੀ, ਇਹ ਮੈਂ ਕਿਹਾ ਵਧੀਆ। ਕਰਦੀ ਹੈ, ਘਰਾਂ 'ਚ ਹੀ ਆ ਜਾਂਦਾ ਸਭ ਕੁਛ।
ਹਾਂਜੀ ਭੈਣ ਜੀ ਇਹ ਤਾਂ ਸਹੀ ਆ ਤੁਸੀ - ਤੁਸੀਂ ਵੀ ਕਦੇ ਔਨਲਾਈਨ ਮੰਗਵਾਇਆ ਕੁਛ ਭੈਣ
ਹਾਂਜੀ-ਹਾਂਜੀ ਅ ਮੇਰੀ ਬੇਟੀ ਮੰਗਾਆਦੀ ਹੁੰਦੀ ਐ ਔਨਲਾਈਨ ਸ਼ੋਪਿੰਗ ਕਰਦੀ ਹੁੰਦੀ ਐ।
ਬਹੁਤ ਫਾਇਦੇ ਆ ਸ਼ੋਪਿੰਗ ਜਾਂ ਬਜ਼ਾਰ ਨੀ ਜਾਣਾ ਤੇ ਘਰ ਬੈਠੇ ਚੀਜ਼ਾਂ ਮਿਲ ਜਾਂਦੀਆਂ ਨੇ ਹੋਰ ਕੀ ਏ।
ਆ ਤਾਂ ਤੁਸੀਂ ਬਿਲਕੁਲ ਸਹੀ ਕਿਹਾ ਭੈਣ ਜੀ ਘਰ ਬੈਠੇ ਚੀਜ਼ਾਂ ਮਿਲ ਜਾਦਿਆਂ ਨੇ ਹੈਨਾ। ਫੇਰ ਏਡੇ ਗਰਮੀ ਦੇ ਵਿੱਚ ਸਾਨੂੰ ਚਾਰ ਫਿਰਨੀਆਂ ਪੈਂਦੀਆਂ ਆ। ਸਮਾਨ ਸਾਨੂੰ ਮਿਲਦਾ ਨੀ। ਇਹੀ ਆਪਾਂ ਫੋਨ ਤੇ ਬੈਠ ਕੇ ਦੇਖ ਲੈਂਨੇ ਆ ਸਾਨੂੰ ਉੱਦਾਂ ਦੀ
ਅੱਜ-ਕੱਲ ਇੰਨੀ ਸੁਵਿਧਾ ਹੋ ਗਈ ਐ ਔਨਲਾਈਨ ਕਈ ਸਮਾਨ ਇਹੋ ਜਿਹੇ ਜਿਹੜੇ ਸਾਨੂੰ ਪਤਾ ਈ ਨਹੀਂ ਹੈਗੇ ਓਹ ਵੀ ਔਨਲਾਈਨ ਪ ਪਤਾ ਵੀ ਚੱਲ ਜਾਂਦੇ ਨੇ ਤੇ ਮਿਲ ਵੀ ਜਾਂਦੇ ਨੇ।
ਹਾਂਜੀ, ਹਾਂਜੀ ਭੈਣ ਜੀ ਇਹ ਤਾਂ ਬਿਲਕੁਲ ਸਹੀ ਕਿਆ ਤੁਸੀਂ।
ਹਾਂ, ਹਾਂਜੀ ਭੈਣਜੀ ਬਹੁਤ ਵਧੀਆ, ਵਧੀਆ ਚੀਜ਼ਾਂ ਮਿਲ ਜਾਂਦੀਆਂ ਨੇ।
ਹਮ। ਹੋਰ ਭੈਣ ਜੀ ਤੁਹਾਡੇ ਉੱਥੇ, ਕੰਮ ਕਾਰ ਐ?
ਹਾਂਜੀ ਭੈਣ ਜੀ।
ਮੈਂ ਕਿਹਾ ਤੁਸੀਂ ਕੀ ਕੰਮ ਕਾਰ ਕਰਦੇ ਓ ਭੈਣ ਜੀ?
ਮੈਂ ਕਿਹਾ ਤੇ ਐ ਭੈਣ ਜੀ ਮੈਂ ਹਾਊਸ ਵਾਈਫ ਹੀ ਆ ਘਾਰ ਹੀ ਕਾਰ ਹੀ ਕੰਮ ਕਰਦੀ ਆ।
ਅੱਛਾ, ਅੱਛਾ ਭੈਣ ਜੀ ਮੈਨੂੰ ਲੱਗਿਆ ਤੁਸੀਂ ਸ਼ਾਇਦ ਆਨਲਾਈਨ ਬਿਜਨਸ ਵੀ ਕਰ ਦੇ ਓ।
ਨਹੀਂ ਨਹੀਂ ਉਹ ਨਹੀਂ ਕੰਮ ਕਰੀਦਾ ਅਸੀਂ ਸਿਰਫ਼ ਕੀ ਕਹਿੰਦੇ ਨੇ ਹਾਊਸ ਵਾਈਫ ਹੀ ਆ।
ਚਲੋ ਠੀਕ ਐ ਭੈਣ ਮੈਂ ਤੁਹਾਨੂੰ ਕਰਦੀ ਆ ਸਤਿ ਸ਼੍ਰੀ ਅਕਾਲ।
ਠੀਕ ਐ ਭੈਣ ਜੀ ਠੀਕ